ਹਾਂ
ਹਾਂ ਹੈਲੋ।
ਹਾਂਜੀ, ਸਤਿ ਸ੍ਰੀ ਅਕਾਲ ਮਹਾਰਾਜ। ਹੈਲੋ। ਆਵਾਜ਼ ਨਹੀਂ ਆ
ਹੈਲੋ
ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਏ।
ਵਧੀਆ ਜੀ ਵਧੀਆ, ਤੁਹਾਡੇ ਦਰਸ਼ਨ ਹੀ ਨਹੀਂ ਹੁੰਦੇ।
ਥੋੜ੍ਹਾ, ਹਾਂਜੀ ਅਸੀਂ ਬਸ ਜੀ ਕੀ ਕਰੀਏ। ਟੈਮ ਨੀ ਲੱਗਦਾ ਕੀ ਕਰੀਏ। ਜਾਣਾ ਕਿੱਥੇ, ਇਥੇ ਨੇ ਬੱਸ ਅੰਕਲ ਜੀ ਇਥੇ ਆ ਤੁਹਾਡੇ ਕੋਲ ਹੀ, ਹੈ -ਹੈ ਹੈ- ਹੈ, ਕੰਮ ਤੇ ਕੰਮ ਵੀ ਤੇ ਕਰਨਾ ਪੈਂਦਾ ਥੋੜ੍ਹਾ ਥੋੜਾ ਬੋਤ
ਹਾਂ- ਹਾਂ- ਹਾਂ ਤੁਸੀਂ ਸੁਣਾਓ, ਸੁਣਿਆ ਅੰਮ੍ਰਿਤ ਸਰ ਗਏ ਦੇ ਸਭ
ਹਾਂਜੀ-ਹਾਂਜੀ ਦਰਸ਼ਨ ਮੇਲੇ ਕਰਨ ਗਏ ਸੀ। ਅੰਮ੍ਰਿਤ ਹਾਂਜੀ ਦਰਬਾਰ ਸਾਹਿਬ ਗਏ ਸੀ। ਉੱਥੇ ਬੜੀ ਕਿਰਪਾ ਮਹਾਰਾਜ ਗੁਰੂ ਰਾਮ ਦਾਸ ਜੀ ਦੀ
ਹਾਂ-ਹਾਂ- ਹਾਂ- ਹਾਂ- ਹਾਂ, ਬਹੁਤ ਵਧੀਆ ਬਹੁਤ ਨਜ਼ਾਰਾ ਉਥੇ ਜੀ।
ਹਾਂ, ਹਾਂਜੀ- ਹਾਂਜੀ ਸੰਗਤ ਬਹੁਤ ਹੁੰਦੀ ਹੈ ਤੁਹਾਨੂੰ ਪਤਾ ਪਤਾ ਹੀ ਹੈ, ਸ਼ਨੀ, ਇਤਵਾਰ ਬੜੀ ਸੰਗਤ ਹੁੰਦੀ ਹੈ।
ਅੱਛਾ- ਅੱਛਾ। ਸ਼ਨੀ ਐਤਵਾਰ ਗੇ ਸੋ
ਗਏ ਸੀ।
ਆਹ-ਆਹ-ਹ, ਅਸੀਂ ਤੇ ਕੋਸ਼ਿਸ਼ ਸ਼ਨੀਵਾਰ ਨਾ ਹੀ ਜਾਈਏ ਸ਼ਨੀਵਾਰ ਵਾਰ ਨੀ ਜਾਂਦੇ
ਓ ਓਹ ਬਸ ਉਹ ਛੁ ਓਹ ਡਰਾਈਵਰ ਦੀ ਛੁੱਟੀ ਸੀ ਨਾ ਸਾਡਾ ਜਿਹੜਾ ਬੰਦਾ ਨਾ ਉਹ ਕਹਿੰਦਾ ਮੈਨੂੰ ਛੁ ਟੀ ਐ।
ਅੱਛਾ-ਅੱਛਾ, ਅੱਛਾ-ਅੱਛਾ, ਅੱਛਾ ਕਦੋਂ ਗਏ ਸੋ?
ਹੋ ਗਏ ਨੇ ਬਾਈ ਪਿਛਲੇ ਸ਼ਨੀਵਾਰ ਈ ਹਾਂਜੀ-ਹਾਂਜੀ, ਹਾਂਜੀ ਹੋਰ ਬਸ ਵਧੀਆ ਜੀ ਦਰਸ਼ਨ ਮੇਲੇ ਕੀਤੇ ਨੇ ਉੱਥੇ ਹੋਰ ਅਸਥਾਨ ਵੀ ਹੈਗੇ ਨੇ ਨਾਲ ਬਾਬਾ ਅਟਲ ਰਾਏ ਜੀ ਦਾ ਵੀ ਸਥਾਨ ਬੜਾ ਸੋਹਣਾ
ਹਾਂ-ਹਾਂ, ਹਾਂ, ਹਾਂਜੀ-ਹਾਂਜੀ, ਹਾਂ, ਹੂੰ, ਹੂੰ।
ਇਤਿਹਾਸਿਕ ਅਸਥਾਨ
ਹੂੰ, ਹਾਂਜੀ, ਹਾਂ-ਹਾਂ, ਹੂੰ-ਹੂੰ।
ਤੁਹਾਨੂੰ ਪਤਾ ਹੋਣਾ ਬਾਬ ਦਾ ਇਤਿਹਾਸ
ਪਤਾ ਹੋਏਗਾ, ਪਤਾ ਨਹੀਂ ਮੈਨੂੰ ਯਾਦ ਨੀ ਨਾ ਰਹਿੰਦਾ, ਜ਼ਿਆਦਾ ਗੱਲਾਂ ਯਾਦ ਨੀ ਰਹਿੰਦੀਆਂ। ਸਾਖੀਆਂ ਤੇ ਬੜੀਆਂ ਸੁਣੀ ਦੀਆਂ ਨੇ ਬਾਕੀ ਯਾਦ ਨੀ ਰਹਿੰਦੀਆਂ।
ਹਾਂ ਨਹੀਂ ਬਾਬਾ ਅਟਲ ਰਾਏ ਜੀ ਦਾ ਇਤਿਹਾਸ ਹੈ ਬੜਾ ਸੋਹਣਾ ਇਤਿਹਾਸ ਏ ਉਹਨਾਂ ਦਾ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਸਨ ਨਾ ਬਾਬਾ ਟਲ ਰਏ ਜੀ।
ਹਾਂ ਅੱਛਾ-ਅੱਛਾ, ਅੱਛਾ, ਹਾਂਜੀ-ਹਾਂਜੀ, ਹਾਂ।
ਹਾਂ। । ਹਰਗੋਬਿੰਦ ਸਾਹਿਬ ਜੀ ਦੇ ਪੰਜ ਸਪੁੱਤਰ ਸਨ। ਬਾਬਾ ਗੁਰਦਿੱਤਾ ਜੀ, ਬਾਬਾ ਸੂਰਜ ਜੀ। ਬਾਬਾ ਅਣੀਮਲ ਜੀ, ਬਾਬਾ ਅਟਲ ਰਾਏ ਜੀ। ਤੇ ਗੁਰੂ ਤੇਗ ਬਹਾਦਰ ਸ
। ਗੁਰੂ ਤੇਗ ਬਹਾਦਰ ਸਭ ਤੋਂ ਛੋਟੇ ਸਨ, ਅੱਛਾ-ਅੱਛਾ।
ਹਾਂ, ਬੜੇ ਵਰ ਦਿੱਤੇ ਨੇ ਬਾਬਾ ਅਟਲ ਰਾਏ ਜੀ ਨੂੰ ਹਰ ਗੋਬਿੰਦ ਸਾਹਿਬ ਜੀ ਨੇ, ਹਾਂ ਇਤਿਹਾਸ ਏ ਹੈਗਾ ਵੈਸੇ ਇਹਨਾਂ ਦਾ, ਮਹਾਰਾਜ ਦਾ ਕੀ ਏ ਛੋਟੀ ਉਮੜ ਦੇ ਬੱਚੇ ਸਨ ਨਾ ਜ ਜਦੋਂ ਬਾਬਾ ਅਟੱਲ ਰਾਏ ਜੀ ਨੌ ਸਾਲ ਦੀ ਉਮਰ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਸੱਤ ਸਾਲ ਦੀ ਉਮਰ ਸੀ ਹਾਂ ਬੱਚਿਆਂ ਨਾਲ ਉੱਥੇ ਹੀ ਖੇਡ ਦੇ ਸਨ। ਆਪਣੇ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਚੰਦ ਛਟੇ ਛੋਟੇ ਬੱਚੇ ਸਾਰੇ ਖੇਡਦੇ ਹੀ ਨੇ ਹਾਂਜੀ ਹਾਂਜੀ ਖੇਡਦੇ ਨੇ ਬੱਚਿਆਂ ਦਾ ਉਹਨਾਂ ਦਾ ਇੱਕ ਮਿੱਤਰ ਸੀ ਮੋਣ ਹਾਂ ਮੋਣ ਮਿੱਤਰ ਸੀ। ਸਾਰੇ ਜਦੋਂ ਆਪਾਂ ਛੋਟੇ ਬੱਚੇ ਖੇਡਦੇ ਫਿਰ ਮਿਤੀਆਂ ਵੀ ਹੁੰਦੀਆਂ ਹੀ ਨਾ ਕੀ ਅੱਜ ਅੱਜ ਮੇਰੀ ਵਾਰੀ ਕੱਲ ਤੇਰੀ ਵਾਰੀ ਵਾਰੀਆਂ ਜਿਵੇਂ ਹੁੰਦੀਆਂ ਖੇਡਦੇ ਨੇ ਬੱਚੇ ਬੱਚੇ ਕਹਿੰਦੇ ਨੇ। ਤੇ ਐਵੇਂ ਜਦੋਂ ਸ਼ਾਮ ਪੈ ਗਈ ਖੇਡਦੇ ਖੇਡਦੇ ਤੇ ਬਾਬਾ ਟਲ ਰਾਏ ਜੀ ਕਹਿਣ ਲੱਗੇ ਉਹਨੂੰ ਮੋਣ ਨੂੰ ਕਿ ਹੁਣ ਕੱਲ ਤੇਰੀ ਵਾਰੀ ਟੈਮ ਨਾਲ ਆ ਜਈ।
ਅੱਛਾ ਅੱਛਾ
ਵਾਰੀ ਹੈਗੀ ਆ ਕੇ ਵਾਰੀ ਦਈ ਆਪਣੀ ਅਪਣੀ ਉਹ ਜੀ ਸਾਰੇ ਬੱਚੇ ਚਲੇ ਗਏ। ਘਰਾਂ ਨੂੰ
ਹੂੰ
ਫਿਰ ਸਾਰੇ ਬੱਚੇ ਇਕੱਠੇ ਹੋਏ ਤੇ ਫਿਰ ਜਦੋਂ ਦੇਖਿਆ ਤੇ ਮੋਹਣ ਨੀ ਆਇਆ ਸੀ ਉਦੋਂ ਹਾਂ ਸਾਰੇ ਬੱਚੇ ਇਕੱਠੇ ਹੋ ਕੇ ਚਲੇ ਗਏ ਘਰ ਵੀ ਮੋਣ ਆਇਆ ਨੀ ਲੱਗਦਾ ਕੇਸ ਵੱਟ ਗਿਆ ਕਿ ਵਾਰੀ ਨਾਂ ਦੇਣੀ ਪਵੇ ਹਾਂ ਤੇ ਉਹ ਸਾਰੇ ਬੱਚੇ ਜਦੋਂ ਘਰ ਗਏ। ਤੇ ਉਹਦੇ ਵੇਖਿਆ ਉਹਦੀ ਮਾਤਾ ਰੋਵੇ ਪਈ। ਤੇ ਉਹ ਬਚਿਆਂ ਨੇ ਪੁੱਛਿਆ ਕਿ ਮੋਣ ਕਿੱਥੇ ਵੇ
ਹੂੰ
ਮਾਤਾ ਕਹਿਣ ਲੱਗੀ ਬਈ ਮੋਣ ਤੇ ਚੜਾਈ ਕਰ ਗਿਆ। ਉਹਨੂੰ ਸੱਪ ਨੇ ਵੱਡਿਆ ਮਰ ਗਿਆ ਓ ਤੇ। ਬੱਚੇ ਫਿਰ ਕਹਿਣ ਲੱਗੇ ਸਾਰੇ ਬਾਬਾ ਟਲ ਰਿਹਾ ਜੀ ਕਹਿਣ ਲੱਗੇ ਝੂਠ ਬੋਲਣੀ ਮਾਤਾ ਤੂੰ ਅੰਦਰ ਕੇਸ ਵੱਟ ਕੇ ਬੈਠਾ ਵਾਰੀ ਨਾ ਦੇਣੀ ਪਵੇ ਕੇ ਲੁੱਕ ਕੇ ਬੈਠਾ ਹਾਂ ਹਾਂ ਕਹਿੰਦੇ ਨਹੀਂ। ਮਾਤਾ ਕਹਿੰਦੀ ਨਹੀਂ ਬੇਟਾ ਉਹ ਚਲਾ ਗਿਆ। ਕਹਿੰਦੇ ਨਹੀਂ ਝੂਠ ਬੋਲਦੀ ਮਾ। ਤਾਂ ਫਿਰ ਤੀਸਰੀ ਵਾਰ ਜਦੋਂ ਕਿਹਾ ਨੇ ਮਾਤਾ ਕਹਿੰਦੀ ਜੇ। ਤੁਹਾਡੇ ਕੋਲ ਉੱਠਦਾ ਨਾ ਫਿਰ ਆਪ ਹੀ ਉਠਾ ਲੋ ਜਾ ਕੇ ਹਾਂ ਬਾਬਾ ਅੱਟਲ ਰਾਏ ਜੀ ਗਏ ਅੰਦਰ।
ਹੂ ਹਾਂ ਹਾਂ ਹਾਂ।
ਅੱਟਲ ਰਾਏ ਜੀ ਨੇ ਆਪਣੀ ਖੁੰਡੀ ਨਾਲ ਉਹਨੂੰ ਮਾਰਿਆ, ਕਹਿੰਦੇ ਉੱਠ ਖੜਾ ਹੋ ਵਾਰੀ ਦੇ ਸਾਡੀ। ਹਾਂ ਉਠ ਖਲੋਤਾ ਜੀ ਬਚਨ ਹੋ ਗਏ, ਕਿਉਂ ਗੁਰੂ ਪੁੱਤਰ ਸਨ ਬੜੀ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ ਬਾਬਾ ਅੱਟਲ ਰਾਏ ਜੀ।
ਹਾਂ ਹਾਂ ਹਾਂ। ਹਮ।
ਉੱਠ ਕੇ ਖੜਾ ਹੋ ਗਿਆ ਮੋਨ ਤੇ ਖੇਡਣ ਲੱਗ ਗਿਆ।
ਹੂ।
ਤੇ ਖੇਡਣ ਲੱਗ ਗਿਆ ਤੇ ਆਪਣਾ ਤੇ ਸਾਰੇ ਸ਼ਹਿਰ ਪਤਾ ਲੱਗ ਗਿਆ ਅੰਮ੍ਰਿਤਸਰ ਬਈ, ਬਾਬਾ ਅੱਟਲ ਰਾਏ ਜੀ ਨੇ, ਮਰੇ ਮੂੰਹ ਨੂੰ ਜਵਾਲ ਦਿੱਤਾ।
ਹਾਂ
ਹਾਂ- ਹਾਂ। ਹਾਂ ਤੇ ਉਹ ਗੱਲ ਪਹੁੰਚਦੀ ਬਾਬਾਹ ਗੁਰੂ ਹਰ ਹਰਗੋਬਿੰਦ ਸਾਹਿਬ ਜੀ ਕੋਲ ਪਹੁੰਚ ਗਈ ਗੱਲ। ਕੀ ਹੈ, ਕੰਮ ਹੋ ਗਿਆ, ਉਹਨਾਂ ਨੇ ਬੁਲਾ ਲਿਆ ਬਾਬਾ ਅੱਟਲ ਰਾਏ ਜਿਨੂੰ। ਕਿ ਬੇਟਾ ਚੰਗਾ ਕੰਮ ਨੀ ਕੀਤਾ ਤੂੰ।
ਹੂ।
ਚਬਾਲਣਾ ਸੀ ਕਿਉਂ। ਏ ਵਿਧੀ ਦਾ ਵਿਧਾਨ ਏ ਜਿਹੜਾ ਆਇਆ ਉਹਨੇ ਜਾਣਾ ਵੇ।
ਹਾਂ।
ਅ ਤੂੰ ਨਹੀਂ ਸੀ ਜਵਾਲਣਾ। ਤੇ ਬਾਬਾ ਅੱਟਲ ਰਾਏ ਜੀ, ਕੁਛ ਨਾ ਬੋਲੇ।
ਹੂੰ।
ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਬੇਟਾ ਬਈ ਜਾਂ ਤੁਸੀਂ ਰਵੋ ਇਸ ਅਸਥਾਨ ਅਸਥਾਨ ਤੇ ਜਾਸੀ ਰ ਤ ਜਾਸੀ ਰਹੀਏ। ਕਿਉਂਕਿ ਇੱਕ, ਮਿਆਨ ਵਿਚ ਦੋ ਤਲਵਾਰਾਂ ਨੀ ਰਹਿ ਸਕਦੀਆਂ। ਜਾਂ ਤੁਸੀਂ ਸਰੀਰ ਵਿੱਚ ਰਵੋ ਜਾਂ ਅਸੀ ਸ ਧਿਰੇ ਤੋਂ ਹੀਏ ਦੱਸੋ ਤੇ ਬਾਬਾ ਟਾਲ ਰਾਏ ਜੀ ਆ ਜੋੜ ਕੇ ਨਮਸਕਾਰ ਕਰਕੇ ਪਿਤਾ ਜੀ ਨੂੰ ਉਹ ਅਸਥਾਨ ਤੇ ਚਲੇ ਗਏ, ਜਿੱਥੇ ਅਸਥਾਨ ਬਣਿਆ ਦਾ ਬੂੰਗਾ ਬਾਬਾ ਟਲ ਰਾਏ ਜੀ ਦਾ ਹਾਂ, ਉੱਥੇ ਜਾ ਕੇ ਚਾਦਰ ਲੈ ਕੇ ਪਾਠ ਕਰਕੇ ਤੇ ਉੱਥੇ ਲੇਟ ਗਿਆ, ਉੱਥੇ ਸਰੀਰ ਛੱਡ ਦਿੱਤਾ ਉਹਨਾਂ ਨੇ
ਵਾਹਿਗੁਰੂ ਅ
ਹਾਂ ਨਹੀ ਉਹ ਤੇ ਬਾਬਾ ਫੇਿਰ ਮਹਾਰਾਜ ਨੇ ਆਪ ਫਿਰ ਉਹਨਾਂ ਦੇ ਅੰਤਿਮ ਕੀਤਾ, ਸਾਰਾ ਸੰਸਕਾਰ ਕੀਤਾ। ਫਿਰ ਵਰ ਦਿੱਤੇ ਉਹਨਾਂ ਨੂੰ ਬੜੇ ਤੇ ਆਖਿਆ ਕਿ ਇਹ ਅੰਮ੍ਰਿਤਸਰ ਦੇ ਚੌਕੀਦਾਰ ਨੇ
ਅੱਛਾ ਹੂ
ਦਰਬਾਰ ਸਾਹਿਬ ਆਏ ਤੇ ਇੱਥੇ ਮੱਥਾ ਟੇਕੇਗਾ ਤਾਂ ਉਹਦੀ ਯਾਤਰਾ ਸਫਲ ਹੋਏਗੀ।
ਹੂ
ਹਾਂ ਉਹ ਸਥਾਨ ਏ
ਅਸੀਂ ਪਹਿਲੇ ਜਾਂਦੇ ਸੀ ਨਾ ਅਸੀਂ ਐਂ ਬਾਹਰੋਂ ਬਾਹਰ ਹੋਇਆ ਬਾਹਰੋਂ ਹੋ ਆਏ ਹੋ ਆਉਂਦੇ ਸਾਂ ਉਹ ਫਿਰ ਕਿਸੇ ਨੇ ਕਿਹਾ ਵੀ ਉੱਥੇ ਜਰੂਰ ਜਾਇਆ ਅ ਫਿਰ ਹੁ ਤਕਰੀਬਨ ਜਾਈਦਾ ਹੀ ਹੈ ਜਦੋ ਜਾਇਦਾ ਉੱਥੇ ਦੇ ਆਈਦਾ ਕਈ ਵਾਰੀ ਨਹੀਂ ਵੀ ਨ ਜਾਇਆ ਜਾਂਦਾ
ਹਮ ਤਿੰਨੇ ਨੇ ਜਾਇਆ ਕਰੋਚੰਗੀ ਗੱਲ
ਹ ਹਹ ਹਾਂ
ਉੱਥੇ ਹੋਰ ਵੱਰ ਦਿੱਤੇ, ਬਾਬਾ ਅਟਲ ਪੱਕੀਆਂ ਪਕਾਈਆਂ ਘੱਲ ਹਾਹਾਹਾ ਤੇ' ਕਹਿੰਦੇ ਜੇ ਮੰਗਣਾ ਫਿਰ ਗੱਫ ਮੰਗ ਲਿਆ ਕਰੋ ਬਾਬਾ ਅਟੱਲ ਗੱਫੇ ਘੱਲ ਹਹਾਹਾਹਾ ਕਹਿੰਦੇ ਜੇਕਰ ਪਕਾਉਣ ਲਈ ਨਹੀਂ ਹੈ ਨਾ ਤੁਹੀ ਮੰਗ ਲਿਆ ਕਰੋ ਬਾਬਾ ਅਟੱਲ ਪਕਾਉਣ ਵਾਲੀ ਘੱਲ
ਅੱਛਾ, ਅੱਛਾ, ਹ ਹ ਹ ਹ ਅੱਛਾ, ਅੱਛਾ ਹਾਹਾਹ
ਆ ਹ ਹ ਹ ਕਹਿੰਦੇ ਕਿਰਪ
ਹਮ
ਕਿਰਪਾ ਵਿ ਹੈ ਬਾਬਾ ਜੀ ਦਿੰਦੇ ਵੀ ਨੇ ਉਹ
ਆਹ ਤੇ ਆਹ ਮੰਗਤੇ ਮੰਗਦੇ ਆ ਬੰਦ ਨੇ ਹਾਂ ਹਾਂ, ਬਸ ਠੀਕ ਹੈ ਜੀ ਠੀਕ ਹੈ ਹੋਰ ਬੱਚੇ
ਹੂੰ। ਸਭ ਠੀਕ- ਠਾਕ, ਸਭ ਠੀਕ- ਠਾਕ ਹੋਰ ਠੀਕ ਚੱਲ ਰਿਹਾ ਕੰਮ ਤੁਹਾਡਾ
ਆ ਕੰਮ ਤਾ ਮੰਦਾ ਹੀ ਆ ਢਿੱਲਾ ਇਹ ਬਹੁਤ ਕੰਮ ਢਿੱਲਾ ਹੋਇਆ।
ਹੂੰ ਇਹ ਗੱਲ ਤੇ ਹੈ ਕੌਪੀਟੀਸ਼ਨ ਬੜਾ ਹੋ ਗਿਆ ਨਾ ਕੰਮਾਂ ਚ ਕੌਪੀਟੀਸ਼ਨ ਹੋ ਗਿਆ
ਹਾਂ, ਕੰਪੀਟੀਸ਼ਨ ਨਾਲੇ ਉਹ ਮਾਲ ਕੀ ਪੈਸਾ ਈ ਨ੍ਹੀਂ ਹੈਗਾ, ਜਿਹੜਾ ਮੰਗਦੈ ਕਹਿੰਦੈ ਮਾਲ ਦੇ ਜਾ ਪੈਸੇ ਨਾ ਮੰਗ, ਬਸ। ਮਾਲ ਭਾਏ ਜਿੰਨਾ ਮਰਜ਼ੀਂ ਦੇਦੇ ਆਂ ਪੈਸੇ ਨਾ ਦੇ ਪੈਸ ਪੈਸਾ ਨਾ ਮੰਗ, ਮਾਲ ਜਿੰਨਾਂ ਮਰਜੀ ਦੇ ਜਾ।
ਬਸ ਜੀ ਐਵੇਂ ਈ ਚੱਲਦਾ ਪਿਐ ਅੱਜ-ਕੱਲ ਟੋਪੀ ਘੁਮਾਣ ਆਲਾ ਕੰਮ ਏ ਔਦੀ ਟੋਪੀ ਔਦੇ ਸਿਰ ਔਦੀ ਟੋਪੀ
ਹੂੰ, ਆ ਬਾ-ਬਾ-ਬਾ-ਬਸ, ਕੀ ਕਰਨਾ ਫੇਰ
ਚਲੋ ਚਲਾਈ ਜੋ ਜੋ ਕੰਮ ਚੱਲਦਾ ਪਿਆ।
ਹਾਂ, ਹੋਰ ਕਿਆ ਕਰੀਏ। ਆਹ
ਚਲੋ, ਬਸ ਜੀ ਵਧੀਆ ਅਸੀਂ ਵੀ ਕੋਈ ਕੰਮ ਵੇਖ ਰੇ ਸੀ ਕੋਈ ਸਾਈਡ ਬਿਜਨਸ ਸ਼ੁਰੂ ਕਰੀਏ ਆਪਣਾ ਨਾ।
ਹਾਂ, ਨਹੀਂ- ਨਹੀਂ ਕਰੋ ਕਰੋ ਕਰਨਾ ਪੈਣਾ ਕੰਮ।
ਹਾਂ, ਕੋਈ ਡਰਾਈ ਫਰੂਟ ਦਾ ਕੰਮ ਸ਼ੁਰੂ ਕਰਨ ਕਰਨ ਦੇ ਬਾਰੇ ਸੋਚਦੇ ਪਏ ਆਂ। ਹਾਂ, ਜੰਮੂ ਕਸ਼ਮੀਰ ਤੋਂ ਡਰਾਈ ਫਰੂਟ ਮੰਗਾ ਕੇ ਵੇਚਿਆ ਕਰੀਏ।
ਅੱਛਾ- ਅੱਛਾ, ਹਾਂ- ਹਾਂ। ਠੀਕ ਹੈ ਬੀ ਉਹ ਗੱਲ
ਹਾਂ, ਨ ਔਨਲਾਈਨ ਈ ਵਿਕ ਜਾਂਦੈ ਕੋਈ ਸਾਈਟ ਬਣਾ ਕੇ ਨਾ
ਹਾਂ- ਹਾਂ ਔਨਲਾਈਨ ਵਿਕ ਜਾਂਦੈ, ਹੱਲ ਬਾ ਥੋੜ੍ਹੀ ਮਿਹਨਤ ਕਰਨੀ ਪੈਂਦੀ ਆ ਸ਼ੁਰੂ ਸ਼ੁਰੂ ਚ। ਇਕ ਵਾਰੀ ਜੇ ਤ ਲੋਕਾਂ ਨੂੰ ਪਤਾ ਲੱਗ ਜੇ ਆ ਹਾ ਆਸ ਆ ਹਾ ਆਦਿ ਥੋੜਾ ਮਿਹਨਤ ਮੈਨੂੰ ਕਹਿੰਦੀ ਏ ਕੰਮ ਚੱਲ ਜਾਂਦਾਂ
ਔਡਰ ਤੁਹਾਡੇ ਕੋਲ ਈ ਲਵਾਂਗੇ ਪਹਿਲਾਂ।
ਅੱਛਾ ਚਲੋ ਕੋਈ ਗੱਲ ਨੀ ਏਸੇ ਤਰਾਂ
ਹਾਂ, ਜੋ ਚਾਹੀਦਾ ਹੋਵੇ ਦੱਸ ਦੇ ਜੇ ਡਰਾਈ ਫਰੂਟ ਭੇਜਦਾਂਗੇ।
ਠੀਕ ਹੈ ਠੀਕ‌।
ਹਾਂਜੀ-ਹਾਂਜੀ- ਹਾਂਜੀ।
ਤੋ ਮਗ ਆ ਜਿਹੜਾ ਹੋਰ ਬੜੀਆਂ ਆਈਟਮਾਂ ਆਉਂਦੀਆਂ ਨੇ। ਬੜਾ ਸਮਾਨ ਆਂਦਾ, ਡਰਾਈ ਫਰੂਟ ਦ ਇਲਾਵਾ ਈ ਬੜੇ ਗਾਉ ਨੇ।
ਕੋਈ ਦੱਸੋ, ਕੋਈ ਦੱਸੋ ਕੰਮ।
ਕੋਈ ਨਹੀਂ ਮੈਂ ਦੱਸਾਂਗਾ, ਮੈਂ ਤੁਵਾਨੂੰ ਫੇਰ ਵੀ ਆਪ ਹੈ ਤੇ ਹਾਂ-ਹਾਂ-ਹਾਂ-ਹਾ, ਠੀਕ ਏ ਠੀਕ ਏ ਹੂੰ,
ਠੀਕ ਏ ਜੀ ਫੇਰ ਸਤਿ
ਠੀਕ ਏ ਠੀਕ ਹੈ, ਜੀ ਸਤਿ ਸ਼੍ਰੀ ਕਾਲ, ਸਤਿ ਸ਼੍ਰੀ ਕਾਲ।
ਹੈ ਕੀ